ਹੈਲੋ।
ਸਤਿ ਸ਼੍ਰੀ ਅਕਾਲ ਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਧੀਆ ਜੀ।
ਹਾਂਜੀ ਹੋਰ ਘਰ ਸਭ ਠੀਕ ਨੇ।
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ।
ਹਾਂਜੀ-ਹਾਂਜੀ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ।
ਮੈਂ ਸ਼ੋਪ ਤੇ ਆਇਆ ਸੀ ਦੁਕਾਨ ਤੇ।
ਅੱਛਾ-ਅੱਛਾ ਉਹੀਓ ਮ ਮੈਨੂੰ ਲੱਗਾ ਅੱਗੇ ਤੁਸੀਂ ਡਿਸਟਰਬ ਤੇ ਨੀ ਹੋਗੇ। ਮੈਂ ਕੋਲ ਕਰਤੀ ਤੁਹਾਨੂੰ। ਹਾਂਜੀ ਹਾਂ ਬੜੀ ਦੇਰ ਹੋ ਗਈ ਤੁਹਾਡੇ ਗੱਲ ਵੀ ਨੀ ਹੋਈ ਸੀ ਇਸ ਕਰਕੇ ਮੈਂ ਕਿਹਾ ਚਲੋ ਕੋਲ ਕਰ ਲੈਂਦੇ ਆ।
ਹਾਂਜੀ ਹੋਰ ਸੁਣਾਓ ਹਾਂਜੀ ਸਭ ਵਧੀਆ।
ਓਕੇ-ਓਕੇ ਹੋਰ ਨਵੀਂ ਤਾਜੀ।
ਨਵੀ ਤਾਜੀ ਸੋਸ਼ਲ ਮੀਡੀਆ ਤੇ ਕਿੰਨਾ ਉਹ ਹੈਗਾ ਨਾ ਅੱਜ ਕੱਲ
ਨੈਗੇਟਿਵ ਵੀ ਚੱਲ ਰਿਹਾ ਹੈ ਪੋਜੀਟਿਵ ਵੀ ਚੱਲ ਰਿਹਾ ਹੈ ਤੁਸੀਂ ਕਿਹੜੀ ਗੱਲ ਕਰ ਰਹੇ ਹੋ
ਉਹੀ ਮਤਲਬ ਕਿ ਸੋਸ਼ਲ ਮੀਡੀਆ ਤੇ ਬੰਦੇ ਕਿ ਕਿੱਦਾਂ ਦੇ ਹੋਏ ਦੇ ਨੇ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਨੇ
ਬਿਲਕੁਲ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਦੇਖੋ ਨਾ ਫੋਨ ਨੇ ਸਾਨੂੰ ਇਤਨਾ ਲੇਜ਼ੀ ਬਣਾ ਦਿੱਤਾ ਨਾ। ਫੋਨ ਦੀ ਵਜਾ ਜੋ ਅਸੀਂ ਸਾਰੇ ਇਤਨਾ ਲੇਜ਼ੀ ਬਣ ਗਏ ਨਾ ਉੱਠਣ ਦਾ ਕੋਈ ਹੈ ਹੀ ਨਹੀਂ। ਬਸ ਫੋਨ ਲੈ ਲਿਆ ਤੇ ਇੱਕੋ ਜਗਾ ਬੈਠ ਗਏ ਬੱਸ ਫੋਨ ਦੀ ਤੱਕ ਸਾਡੀ ਬੈਟਰੀ ਨੀ ਡੈਡ ਹੋ ਜਾਂਦੀ ਫੋਨ ਦੀ ਤੇ ਤਦ ਤੱਕ ਚਲੋ ਫੋਨ ਚਲਾਉਂਦੇ ਰਹੋ-ਚਲਾਉਂਦੇ ਰੋ। ਚਲਾਂਦੇ ਰਹੋ।
ਸਹੀ ਗੱਲ ਹੈ।
ਹਾਂਜੀ-ਹਾਂਜੀ ਉਹੀ ਨਾ ਮੇਰੇ ਵੀ ਕੁਛ ਹਨ ਨਾਲ ਦੇ ਜੋ ਬਸ ਫੋਨ ਤੇ ਇਤ ਨਾ ਡੁੱਬ ਜਾਂਦੇ ਆ ਨਾ ਓਹ ਫੋ। ਉਹਨਾਂ ਨੂੰ ਨਾ ਸਟ੍ਰਿਕਟਲੀ ਬੋਲਣਾ ਪੈਂਦਾ ਮਤਲਬ ਗੁੱਸੇ ਨਾਲ ਬੋਲਣਾ ਪੈਂਦਾ ਕਿ ਉੱਠੋ ਹੁਣ। ਕੰਮ ਕਰਲੋ ਕੁਛ ਕਰਲੋ ਤੁਹਾਨੂੰ ਇਹ ਨੀ ਹੈ ਕਿ ਅਸੀ ਕੁਛ ਦੇਖੋ ਫੋਨ ਦੀ ਵਜਾ ਚ ਸਾਡੀ ਫਿਜ਼ਕਲ ਹੈਲਥ ਵੀ ਬਹੁਤ ਖ਼ਰਾਬ ਹੋ ਜਾਂਦੀ ਹੈਨਾ।
ਹਾਂਜੀ।
ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਇਤਨੀ ਫਿਜ਼ਕਲ ਹੈਲਥ ਤੇ ਉਹਨਾਂ ਦੀ ਮੈਂਟਲੀ ਤੇ ਫਿਜ਼ਕਲੀ ਉਹ ਬਿਲਕੁਲ ਠੀਕ ਨਹੀਂ ਹੈ।
ਹਾਂਜੀ-ਹਾਂਜੀ ਤਾਂਈ ਹਾਂ ਹਾਂਜੀ-ਹਾਂਜੀ। ਤਾਂਹੀ ਤੇ ਕਹਿੰਦੇ ਨਾ ਬੱਚਿਆਂ ਨੂੰ ਫੋਨ ਤੋਂ ਥੋੜਾ ਦੂਰ ਹੀ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਚਸ਼ਮੇ ਜਲਦੀ ਜਲਦੀ ਲੱਗ ਜਾਂਦੇ ਨੇ ਅੱਜ ਕੱਲ੍ਹ।
ਹਾਂ ਓਹੀ ਨਾ ਮੈਂ ਵੀ ਇਹੀਓ ਦੇਖਦੀ ਹਾਂ ਸਾਡੇ ਇੱਧਰ ਕੋਲ ਦੇ ਹੀ ਤੁਸੀਂ ਦੂਰ ਕਿਉਂ ਜਾਦੇ ਸਾਡੇ ਘਰ ਦੇ ਹੀ ਹਨ ਛੋਟੇ ਬੱਚਿਆਂ ਨਾਲ ਹੀ ਮਤਲਬ ਤਿੰਨ ਚਾਰ ਚਾਰ ਸਾਲ ਦੇ ਚਾਰ ਪੰਜ ਸਾਲ ਦੇ ਉਹ ਨੂੰ ਸਪੈਕਸ ਲੱਗੀ ਹੈ। ਆਈਸਾਈਡ ਪਹਿਲੇ ਹੀ ਵੀਕ ਹੋ ਜਾਂਦੀ ਹੈ ਉਹਨਾਂ ਦੀ। ਕਿਉ ਫੋਨ ਸਟਾਰਟਿੰਗ ਤੋਂ ਹੀ ਇ ਤਰ ਦੇਖਦੇ ਕੁ ਸੋਚੋ ਬੱਚਾ ਖਾਣਦੇ ਟਾਈਮ ਰੋਟੀ ਖਾਣ ਦੇ ਟਾਈਮ ਉਹਨੂੰ ਫੋਨ ਚਾਹੀਦਾ।
ਹਾਂਜੀ ਉਹੀ ਹੈ ਨਾ ਸ਼ੁਰੂਆਤ ਤੇ ਕਦੋਂ ਦੀ ਹੁੰਦੀ ਹੈ ਨਾ ਜਿਵੇਂ ਮਾਂ ਪਿਓ ਮਾਂ ਪਿਓ ਸਿਖਾਉਣਗੇ ਓਦਾਂ ਹੀ ਬੱਚੇ ਕਰਨਗੇ।
ਹਾਂ ਉਹ ਤੇ ਹੈ ਉਹ ਤੇ ਬਿਲਕੁਲ ਤੁਸੀਂ ਸਿਮਤੀ ਉਹ ਬਿਲਕੁਲ ਠੀਕ ਕਹਿ ਰਹੇ ਹੋ। ਹਾਂ ਉਹ ਤੇ ਹੈ ਬਟ ਇਹ ਹੈ ਕਿ ਅ ਸਾਡੇ ਘਰ ਤੋਂ ਵੀ ਹੋਣਾ ਚਾਹੀਦਾ ਕਿ ਅਸੀਂ ਇਹ ਚੀਜ਼ ਜਿਤਨੀ ਜ਼ਿਆਦਾ ਅਵੋਇਡ ਕਰੀਏ ਤੇ ਉਹੀ ਵਧੀਆ। ਕਿਉਂਕਿ ਇਹ ਸਾਡੀ ਸਿਹਤ ਲਈ ਵੀ ਵਧੀਆ ਹੋਏਗਾ ਤੇ ਬੱਚੇ ਦੀ ਸਿਹਤ ਦੇ ਲਈ ਵੀ ਵਧੀਆ ਰਹੇਗਾ।
ਹਾਂਜੀ, ਅ ਪਤਾ ਕਿ ਬੱਚਿਆਂ ਦੇ ਹਾਂਜੀ ਬੱਚਿਆਂ ਦੇ ਸਾਮਣੇ ਨਾ ਫੋਨ ਨਾ ਹੀ ਚਲਾਓ ਤੇ ਜ਼ਿਆਦਾ ਬਿਹਤਰ ਐ, ਪਤਾ ਕਿਉਂ ਜਿਵੇਂ ਅਸੀਂ ਚਲਾਵਾਂਗੇ ਨਾ, ਉਸੇ ਤਰੀਕੇ ਨਾਲ ਬੱਚਾ ਸਿੱਖੇਗਾ। ਹਾ ਵੀ ਮੰਮੀ ਉਹਦੇ ਪਾਪਾ ਫੋਨ ਚਲਾ ਦੇ ਨੇ, ਮੈਂ ਵੀ ਆਵਾਂ ਫੋਨ ਏਦਾਂ ਇਹ ਅਟੈਚ ਹੁੰਦਾ ਐ, ਬੱਚਾ ਫੋਨ ਨਾਲ ਜ਼ਿਆਦਾ।
ਹਾਂ, ਫੇਰ ਤੁਸੀਂ ਖੁਦ ਦੇਖਲੋ ਥੋੜੇ ਜਿਹੇ ਵੱਡੇ ਹੁੰਦੇ ਨੇ ਤੇ, ਫੋਨ ਦੀ ਫਰਮਾਇਸ਼ ਉਹਨਾਂ ਦੀ ਪਹਿਲੀ ਹੁੰਦੀ ਐ। ਹੈਨਾ, ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਕੋਲ ਫੋਨ ਐ।
ਹਾਂਜੀ, ਸਭ ਤੋਂ ਪਹਿਲਾਂ ਏਹੀ ਉਹ ਫਰਮੈਸ਼ ਐ, ਮੈਨੂੰ ਸਭ ਸਭ ਤੋਂ ਪਹਿਲੇ ਏਹੀ ਓ ਫਰਮੈਸ਼ ਹੁੰਦੀ ਬੱਚੇ ਦੀ ਬੀ ਮੈਂ ਫੋਨ ਲੈਣਾ ਐ, ਬੱਚੇ ਫੋਨ ਫੋਨ ਨਾ ਦਿਓ ਤੇ ਹੋੋਣ ਲੱਗ ਜਾਣਗੇ। ਮੈਨੂੰ ਫੋਨ ਚਾਹੀਦਾ ਹੈ, ਫੋਨ ਬਗੈਰ ਰੋਟੀ ਨਹੀਂ ਖਾਂਦੇ ਬੱਚੇ।
ਰੋਟੀ ਨੀ ਖਾਂਦੇ, ਉਹੀ ਨਾ ਫਿਰ ਫੋਨ ਨਾ ਦੋਗੇ ਨਾ ਫਿਰ ਰੋਟੀ ਵੀ ਨਹੀਂ ਖਾਣਗੇ ਫੇਰ ਉਹਨਾ ਨੂੰ ਇੰਨਾ ਪਤਾ ਕਿ ਅਸੀਂ ਰੋਟੀ ਨੀ ਖਾਗੇ ਤੇ ਇਹਨਾਂ ਨੇ ਸਾਨੂੰ ਫੋਨ ਦੇ ਹੀ ਦੇਣਾ।
ਦੇ ਹੀ ਦੇਣਾ ਹਾਂਜੀ ਮੈਂ ਐਸੇ ਐਸੇ ਬੱਚੇ ਦੇਖੇ ਨੇ ਫੋਨ ਨਾ ਮਿਲਣ ਤੇ ਨੀਚੇ ਲੇਟ ਜਾਂਦੇ ਨੇ ਕਾਫ਼ੀ ਬੱਚੇ ਦੇਖੇ ਨੇ ਮੈਂ। ਮੈਂ ਦੁਕਾਨ ਮੈਂ ਲੱਗਿਆ ਹੋਇਆ ਸੀ ਦੁਕਾਨ ਤੇ ਕਿਧਰੇ ਉਧਰ ਆਏ ਸੀ ਹਨਾ ਤੇ ਉਹਨਾਂ ਨੇ ਫੋਨ ਦੇਣ ਤੇ ਮਨਾ ਕਰ ਦਿੱਤਾ ਉਹਨਾਂ ਨੇ ਅੱਗੇ ਫੋਟੋਆਂ ਫੋਟੋਆਂ ਭੇਜਣੀ ਸੀ, ਖਿੱਚ ਕੇ ਉਹ ਬੱਚਾ ਨੀਚੇ ਲੇਟ ਗਿਆ। ਹੂੰ ਨੀਚੇ ਲੈਟ ਗਿਆ, ਮੈਨੂੰ ਫੋਨ ਚਾਹੀਦਾ ਫੋਨ ਚਾਹੀਦਾ।
ਹੂੰ, ਉਹੀ ਨਾ ਜੀ ਬੱਚੇ ਖਰਾਬ ਬਿਲਕੁਲ ਬਿਲਕੁਲ ਉਹੀ ਨਾ ਬੱਚੇ ਦੀ ਬੱਚੇ ਨੂੰ ਸਟਾਰਟਿੰਗ ਤੋਂ ਹੀ ਤੁਸੀਂ ਇਸ ਚੀਜ਼ ਤੇ ਹੀ ਖਿਲਾਇਆ ਤੇਂ ਫੇਰ ਉਹ ਤੇ ਫਿਰ ਹੁੰਦਾ ਹੀ ਐ, ਬਾਅਦ ਵਿੱਚ ਫਿਰ ਬੱਚੇ ਜ਼ਿਆਦਾ ਸਿਰ ਤੇ ਚੜ੍ਹ ਜਾਂਦੇ ਆ, ਕਿਉਂਕਿ ਉਹਨਾਂ ਨੂੰ ਸਟਾਟਿੰਗ ਤੋਂ ਅਗਰ ਥੋੜਾ ਗੁੱਸਾ ਕਰਕੇ ਇਹ ਚੀਜ਼ ਤੂੰ ਮਨਾ ਕੀਤਾ ਉਹਦਾ ਹੁੰਦਾ ਨਾ ਫਿਰ ਬੱਚੇ ਫੋਨ ਨਾ ਹੀ ਲੈਂਦੇ ਨੀ ਲੈਂਦੇ ਫੇਰ, ਕਈ ਬੱਚੇ ਮੈਂ ਦੇਖਿਆ ਐਸੇ ਜੋ ਇੱਕ ਮਤਲਬ ਗੁੱਸੇ ਨਾਲ ਹੀ ਰੁਕ ਜਾਂਦੇ ਬਟ ਕਈ ਬੱਚੇ ਹੁੰਦੇ ਜੋ ਜਿੱਦੀ ਹੁੰਦੇ ਜਿਨਾਂ ਨੂੰ ਬਸ ਕੁਛ ਨੀ ਚਾਹੀਦਾ ਹੁੰਦਾ, ਸਿਰਫ ਫੋਨ ਹੀ ਚਾਹੀਦਾ ਹੁੰਦਾ। ਹੁਣ ਫੋਨ ਦੇ ਦੇਖੋ ਸਾਈਡ ਇਫੈਕਟਸ ਵੀ ਬਹੁਤ ਜ਼ਿਆਦਾ ਇੱਕ ਆਈਸਾਈਡਜ ਵੀ ਕਰ ਦਿੰਦੀ ਹਨ, ਇੱਕ ਤੇ ਅੱਜ ਕੱਲ੍ਹ ਬੱਚੇ ਤੁਹਾਨੂੰ ਪਤਾ ਐ ਬੋਲਣਾ ਬੰਦ ਕਰਦੇ ਹਨ।
ਹਾਂਜੀ ਹਾਂਜੀ, ਬੋਲਣਾ ਤਾਂ ਬੰਦ ਕਰ ਦਿੰਦੇ ਨਾ ਫੋਨ ਤੋਂ ਇਲਾਵਾ ਉਹਨਾ ਨੂੰ ਕੁਛ ਨਜ਼ਰ ਹੀ ਨਹੀਂ ਆਦਾ।
ਨਹੀਂ ਆਦਾ ਨਹੀਂ ਆਦਾ, ਹਾਂਜੀ।
ਫੋਨ ਤੋਂ ਇਲਾਵਾ ਕੁਛ ਨਜ਼ਰ ਹੀ ਨੀ ਆਦਾ ਉਹਨਾ ਨੂੰ, ਫੋਨ ਤੋਂ ਇਲਾਵਾ ਵੀ ਇੱਕ ਦੁਨੀਆਂ ਹੈਗੀ ਐਂ, ਬੱਚਿਆਂ ਨੂੰ ਇਹ ਸਮਝਾਉਂਣਾ ਚਾਹੀਦਾ, ਬੱਚਿਆਂ ਨੂੰ ਪਰ ਸਮਝਾਉਂਦਾ ਹੀ ਨੀ ਐਗੇ ਮਾਂ ਪਿਓ।
ਉਹ ਇਹ ਨਾ ਬੱਚਿਆਂ ਨੂੰ ਇਸ ਤਰ੍ਹਾਂ ਤੁਸੀਂ ਅਆ ਕਰੀਕੁਲਰ ਐਕਟੀਵਿਟੀ ਵਿੱਚ ਪਾਲੋ। ਹਨਾ, ਕਿਸੇ ਆਊਟ ਡੋਰ ਗੇਮ ਖਿਲਾ ਲੋ, ਇਨਡੋਰ ਗੇਮ ਖਿਲਾ ਲੋ, ਬਟ ਫੋਨ ਦਾ ਤੁਸੀਂ ਅਵੋਇਡ ਕਰੋ ਨਾ, ਹੂੰ ਕਿਉਂ ਨੀ ਹੋਣਗੇ ਬੱਚੇ ਖਰਾਬ ਕਿਉਂਕਿ ਤੁਸੀਂ ਸਟਾਰਟਿੰਗ ਤੋਂ ਹੀ ਉਹਨਾਂ ਨੂੰ ਆਪਣੇ ਕੰਮ ਦੇ ਪਿੱਛੇ ਫੋਨ ਦੇ ਦਿੱਤਾ ਆ, ਚਲੋਂ ਜੀ ਅਸੀਂ ਕੰਮ ਆਰਾਮ ਨਾਲ ਕਰ ਲਵਾਂਗੇ। ਬੱਚੇ ਤੰਗ ਨੀ ਕਰਨਗੇ।
ਫੇਰ ਬੱਚਾ ਇੱਥੋਂ ਦੀ ਨਾ ਫੇਰ ਬੱਚੇ ਨੂੰ ਫੋਨ ਦੀ ਲੱਤ ਲੱਗ ਜਾਂਦੀ ਐ, ਆਦਤ ਪੈ ਜਾਂਦੀ ਬੱਚੇ ਨੂੰ ਵੀ ਮੈਨੂੰ ਫੋਨ ਦਿਓ, ਮੈਂ ਆਪਣਾ ਟਿੱਕੇ ਬਵਾਗਾ ਇੱਥੇ।
ਹਾਂ ਉਹੀ ਨੇ ਨਾਲੇ ਅਸੀਂ, ਅਸੀਂ ਹੁਣ ਇਹ ਵੀ ਨੀ ਬੱਚੇ ਨੂੰ ਫੋਨ ਦੇ ਕੇ ਨਾ, ਅਸੀਂ ਇਹ ਵੀ ਨੀ ਦੇਖਾਂਗੇ ਅਸੀਂ ਆਪਣੇ ਆਪਣਾ ਕੰਮ ਕਰਦੇ ਸਟਾਰਟ ਹੋ ਜਾਣਗੇ, ਅਸੀਂ ਇਹ ਵੀ ਨੀ ਦੇਖਾਂਗੇ ਕਿ ਬੱਚਾ ਫੋਨ ਵਿੱਚ ਦੇਖ ਹੀ ਰਿਹਾ ਹਨਾ। ਕੋਈ ਕਈ ਨੈਗੇਟਿਵ ਚੀਜ਼ਾਂ ਆ ਜਾਂਦੀਆਂ ਨੇ ਕਈ ਪੋਜ਼ੀਟਿਵ ਜਾ ਜਾਂਦੇ, ਹੁਣ ਸਾਨੂੰ ਥੋੜੀ ਨਾ ਪਤਾ ਬੱਚਾ ਨੈਗੇਟਿਵ ਦੇਖ ਰਿਹਾ ਐ ਜਾਂ ਪੋਜੀਟਿਵ ਔਰ ਪਹਿਲੀ ਗੱਲ, ਇਹ ਚੀਜ਼ ਸਾਨੂੰ ਪਤਾ ਕਿ ਪੋਜ਼ਟਿਵ ਕੀ ਐ ਨੈਗੇਟਿਵ ਕੀ ਐ ਹਨਾ। ਬੱਚੇ ਨੂੰ ਥੋੜ੍ਹੀ ਨਾ ਪਤਾ ਕਿ ਬੱਚਾ ਅੱਛੀ ਚੀਜ਼ ਦੇਖ ਰਿਹਾ ਜਾਂ ਗੰਦੀ ਚੀਜ਼ ਦੇਖ ਰਿਹਾ ਹੈਨਾ। ਜੀ ਜੀ ਜੀ ਜੀ, ਇਸ ਕਰਕੇ ਅੱਜ ਕੱਲ ਦੇ ਬੱਚਿਆਂ ਦਾ ਦਿਮਾਗ ਵੀ ਤੁਸੀਂ ਦੇਖਿਆ ਕਿਤਨਾ ਫਾਸਟ ਐ।
ਹਾਂਜੀ, ਬਹੁਤ ਬਹੁਤ ਜ਼ਿਆਦਾ ਫਾਸਟ ਹੈਗਾ।
ਕੋਈ ਵੀ ਚੀਜ਼ ਹੋਏਗੀ, ਅੱਜ ਕੱਲ੍ਹ ਦੇ ਬੱਚੇ ਤੇ ਬੜਿਆਂ ਤੋਂ ਵੀ ਉੱਪਰ ਨੇ ਹਨਾ।
ਜੀ ਹਾਂਜੀ।
ਤਰ੍ਹਾਂ ਗੱਲਾਂ ਕਰਨਗੇ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਫੋਨ ਤੋਂ ਹੀ ਮਿਲਦੀ ਹੈ।
ਹਾਂਜੀ। ਬਿਲਕੁਲ ਬੱਚਿਆਂ ਨੂੰ ਜੋ ਫੋਨ। ਫੋਨ ਦੇ ਹਿਸਾਬ ਨਾਲ ਬੱਚਾ ਸਿੱਖ ਵੀ ਜਾਂਦਾ ਹੈ। ਤੇ ਕਈ ਵਿਗੜ ਜਾਂਦੇ ਨੇ ਤੇ ਕਈ ਸੁਧਰ ਵੀ ਜਾਂਦੇ ਨੇ।
ਬਿਲਕੁਲ ਉਹੀ ਨਾ ਕੁੱਝ ਉਹ ਅੱਛੀ ਚੀਜ਼ਾਂ ਦੇਖ। ਕਹਿਣਗੇ ਉੱਥੇ ਸੁਧਰਨ ਗਈ ਹਨ। ਜ਼ਰੂਰ ਹਾਂ ਜਿਨਾਂ ਤੇ ਫੋਨ ਹਾਂ। ਜਿਨਾਂ ਦੇ ਪੇਰੈਂਟਸ ਨੇ ਉਹਨਾਂ ਦੇ। ਨਜ਼ਰ ਰੱਖੀ ਹੈ। ਮਤਲਬ ਠੀਕ ਗਾਈਡ ਕੀਤਾ ਉਹ ਤੇ ਵਿਚਾਰੇ। ਅੱਛੇ ਹੀ ਰਹਿਣਗੇ ਨਾ ਬੱਚੇ ਬਟ ਇਹ ਇਹ ਨੀ ਕਹਿੰਦੇ। ਕਿ ਬੱਚੇ ਫੋਨ ਦੇਖ ਕੇ ਵਿਗੜਦੇ ਹੈ। ਅੱਛੇ ਵੀ ਹਨ ਕਈ ਬਟ। ਜ਼ਿਆਦਾਤਰ ਤੇ ਅਸੀਂ ਦੇਖੋ ਨਾ ਵਿਗੜੇ ਹੀ ਹੈ। ਬੱਚੇ ਹੁਣ ਤੁਸੀਂ ਖੁਦ ਦੇਖਲੋ ਛੋਟੇ ਛੋਟੇ ਬੱਚੇ। ਬੱਚਿਆਂ ਕੋਲ ਫੋਨ ਹੈ। ਛੋਟੇ ਛੋਟੇ ਬੱਚਿਆਂ ਕੋਲ ਔਰ ਉਹ ਵੀ ਆਪਣੀ ਜਿੱਧ ਦੇ ਕਾਰਨ ਉਹਨਾਂ ਨੇ। ਫੋਨ ਲਏ ਹੈ। ਜੇ ਅਗਰ ਜਿੱਦੀ ਅੱਜ। ਅੱਜ ਕੱਲ ਦੇ ਬੱਚਿਆਂ ਦਾ ਦਿਮਾਗ ਤੁਹਾਨੂੰ ਪਤਾ ਹੀ ਹੈ। ਥੋੜਾ ਜਿਹਾ ਗੁੱਸਾ ਵੀ ਕਰਲੋਗੇ ਤੇ ਚਲੋ ਜਾਂ ਫਿਰ ਰੋਟੀ। ਰੋਟੀ ਨਹੀਂ ਖਾਣਗੇ ਜਾਂ ਤਾਂ ਬਲੈਕਮੇਲ ਕਰਨਗੇ ਉਲਟਾ ਇਮੋਸ਼ਨਲੀ ਹੈ। ਜੀ ਜੀ ਜੀ ਜੀ ਜੀ ਜੀ।
ਏਦਾਂ ਹੀ ਹੁੰਦਾ ਹੈ। ਬੱਚੇ ਫੇਰ ਸੁਧਰਨ ਦੀ ਬਜਾਏ ਨਾ ਵਿਗੜੀ ਜਾਂਦੇ ਨੇ ਜ਼ਿਆਦਾਤਰ।
ਮੈਂ ਕਿਹਾ ਸੁਧਰਨ ਦੀ ਬਜਾਏ ਵਿਗੜ ਜਾਂਦੇ ਨੇ ਜ਼ਿਆਦਾ ਬੱਚੇ। ਫੋਨ ਦੇ ਕਾਰਨ ਆ।
ਹਾਂਜੀ ਸੋਸ਼ਲ ਮੀਡੀਆ ਸਾਡੇ ਲਈ ਵਧੀਆ ਵੀ ਹੈ। ਕਿ ਸਾਨੂੰ ਚਲੋ। ਅਹ ਖ਼ਬਰ ਮਤਲਬ ਅੱਜ ਕੱਲ ਦੀ ਨਿਊਜ਼। ਵਗੈਰਾ ਮਿਲ ਜਾਂਦੀ ਹੈ ਹਨਾ ਬੱਚੇ ਇਸ ਟਾਈਪ ਵਿਚ ਨਹੀਂ ਯੂਜ। ਕਰਦੇ ਨੇ ਕਿ ਸਾਨੂੰ ਕੋਈ ਜਨਰਲ ਨੌਲੇਜ ਮਿਲ ਜਾਏ ਉਸ ਚੀਜ਼ ਤੋਂ।
ਹਾਂਜੀ ਫੋਨ ਦੇ ਜ਼ਰੀਏ ਨਾ ਦੁਨੀਆ ਤੇ। ਬੰਦੇ ਨੂੰ ਕੁਛ ਸਿੱਖਣ ਨੂੰ ਵੀ ਮਿਲਦਾ ਹੈ। ਅਗਰ ਬੰਦਾ ਸਹੀ। ਤਰੀਕੇ ਨਾਲ ਫੋਨ ਚਲਾਵੇ ਨਾ ਤੇ ਬੰਦੇ ਨੂੰ ਕੁੱਛ ਸਿੱਖਣ ਨੂੰ ਹਾਂਜੀ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ। ਤੇ ਅਗਰ ਕੁਛ ਬੰਦਾ ਸਿੱਖਦਾ ਵੀ ਹੈ। ਨਾ ਤੇ ਫੋਨ ਦੇ ਜ਼ਰੀਏ ਹੀ ਸਿੱਖਦਾ ਹੈ। ਬੱਚਾ।
ਹਾਂ ਤੁਸੀਂ ਖੁਦ ਸੋਚੋ ਅੱਜ ਕੱਲ੍ਹ ਇਤਨੀ ਐਪਸ ਚੱਲ ਗਈਆਂ ਹੈ। ਜਿਨਾਂ ਦੇ ਕਾਰਨ ਅਸੀਂ। ਸਪੋਜ ਕਰੋ ਜਿੰਨ੍ਹਾਂ ਬੱਚਿਆਂ ਨੂੰ ਇੰਗਲਿਸ਼ ਨੀ ਆਉਂਦੀ ਹੈ। ਉਹ ਇੰਗਲਿਸ਼ ਸਿੱਖ ਸਕਦੇ ਹਨ। ਜਿਨਾਂ ਬੱਚਿਆਂ ਨੂੰ। ਮਤਲਬ ਕਈ ਆਪਣੇ ਸਬਜੈਕਟਸ ਰਿਲੇਟਿਡ ਹੁੰਦੇ ਹਨ। ਟੋਪਿਕਸ ਵਗੈਰਾ ਜੋ ਨਹੀਂ ਸਮਝ ਆਉਂਦੀ। ਈਜ਼ੀ ਟੂ ਈਜ਼ੀ ਵੇ ਦੱਸ ਦਿੰਦੇ ਹਨ ਫੋਨ ਵਿੱਚ ਹਨਾ। ਕਿ ਤੁਸੀਂ ਇਸ ਤਰੀਕੇ ਨਾਲ ਗੱਲ ਕਰੋ। ਕਿ ਤੁਹਾਨੂੰ ਇਹ ਅਨਸਰ ਮਿਲੇਗਾ ਹਨਾ ਕਈ ਕੂਐਸ਼ਨਸ ਹੁੰਦੇ। ਦਾ ਮੇਰੇ ਮੇਰੇ ਕਜ਼ਨ ਦੇ ਬੱਚੇ ਹਨ। ਸਕੂਲ ਤੋਂ ਆਉਂਦੇ ਨੇ ਕਈ ਵਾਰ ਮੇਰੇ ਕੋਲ ਵੀ ਆ ਜਾਂਦੇ ਨੇ ਨਾ ਟਿਊਸ਼ਨ ਲਈ ਪੜ੍ਹਨ ਲਈ ਜਿੱਦਾਂ ਵੀ। ਜਦੋਂ ਉਹਨਾਂ ਦੇ ਮੈਂ ਹੁਣ ਕਈ ਵਾਰ ਸਾਨੂੰ ਵੀ ਚੀਜ਼ਾਂ ਨਹੀਂ ਆਉਂਦੀਆਂ ਹਨਾ ਕਈ ਵਾਰ। ਹੁੰਦਾ ਅਸੀਂ ਅਗਰ ਯੂਟਿਊਬ ਤੋਂ ਦੇਖ ਜਾਂ ਚੈਟ ਜੀ ਪੀ ਟੀ ਕੁਛ ਵੀ ਦੇਖ ਕੇ। ਉਹਨਾਂ ਨੂੰ ਈਜ਼ੀ ਟੂ ਈਜ਼ੀ ਵੇ ਦੱਸਦੇ ਆਂ ਕਿ ਇਸ ਤਰੀਕੇ। ਨਾਲ ਵੀ ਤੁਸੀਂ ਆਪਣਾ ਕੁਐਸਸ਼ਨ ਸੋਲਵ ਕਰ ਸਕਦੇ ਹੋ ਹਨਾ ਤੇ ਉਹ ਬੱਚੇ। ਬੱਚਿਆਂ ਨੂੰ ਇਸ ਚੀਜ਼ ਦਾ ਹੁਣ ਦੇਖੋ। ਜਿਆਦਾ ਤਾਂ ਬੱਚੇ ਤੇ ਕੋੋਰਾਇਨਾ ਟਾਈਮ ਵੀ ਵਿਗੜ ਗਏ ਸੀ ਕਿਉਂਕਿ। ਕਰੋਨਾ ਟਾਈਮ ਕਲਾਸਿਸ ਔਨਲਾਈਨ ਹੁੰਦੀ ਸਨ।
ਹਾਂਜੀ, ਕਲਾਸਿਸ ਔਨਲਾਈਨ ਹੈਗੀ ਸ ਤੇ ਸਾਰਾ ਦਿਨ ਬੱਚੇ ਘੱਰ ਵੀ ਰੈੰਦੇ ਸਨ।
ਹਾਂ ਹਾਂਜੀ ਹਾਂਜੀ ਹਾਂਜੀ ਬਿਲਕੁਲ, ਤੇ ਓਹੀ ਨਾ ਬੱਚਿਆਂ ਨੂੰ ਬਸ ਬੱਚਿਆਂ ਨੂੰ ਅਸੀਂ ਨਾ ਅਸੀਂ ਆਪ ਹੀ ਬੱਚੇ ਨੂੰ ਬਸ ਔਨਲਾਈਨ ਦੇ ਚੱਕਰ ਵਿੱਚ ਨਾ ਕਲਾਸਿਸ ਦੇ ਚਕ ਵਰੀ ਚ ਨਾ ਫੋਨ ਦੇ ਦਿੱਤਾ ਅਸੀਂ ਏਹ ਨੀ ਦੇਖਿਆ ਕਿ ਬੱਚਾ ਕਲਾਸ ਲਗਾ ਕੇ ਫ੍ਰਰੀ ਹੋ ਗਿਆ ਬੱਚਾ ਉਸ ਤੋਂ ਬਾਦ ਕੀ ਕਰ ਰਿਹਾ ਫੋਨ ਦੇ ਨਾਲ ਹੈਨਾ। ਕਿੜੀ ਗੇਮ ਖੇਲ ਰਿਹਾ ਅੱਜ-ਕੱਲ੍ਹ ਤੁਹਾਨੂੰ ਪਤਾ ਗੇਮਾਂ ਨੇ ਵੀ ਬੇੜਾ ਗਰਕ ਕੀਤਾ ਹੋਇਆ ਅੱਜ-ਕੱਲ੍ਹ ਦੇ ਬੱਚਿਆਂ ਦਾ। ਕਿਤਨੇ ਬੱਚੇ ਸੁਸਾਈਡ ਕਰਨ ਤੇ ਵੀ ਆ ਗਏ ਨੇ ਤੁਸੀਂ ਤੁਹਾਨੂੰ ਪਤਾ ਹੀ ਹੋਏਗਾ ਨਾ। ਕਿਤਣੇ ਬੱਚੇਆ ਨ ਗੇਮ ਦੇ ਲਈ ਨਾ ਸੁਸਾਈਡ ਵੀ ਕਰ ਰਹੇ ਐ। ਪਤਾ ਨੀ ਕੈਸੀ ਕੈਸੀ ਗੇਮ ਆ ਗਈਐ ਜੋ ਮਤਲਬ ਨੌਜਵਾਨ ਬੱਚਿਆਂ ਨੂੰ ਵੀ ਮਤਲਬ ਮਾਰ ਰੀ ਐ। ਐਜ ਆ ਈਹੀ ਕੈ ਸਕਦੇ ਹੈ ਕਿ ਮਰ ਰਹੇ ਹਨ ਬੱਚੇ।
ਪਰ ਬੱਚਿਆਂ ਨੂੰ ਖੁਦ ਵੀ ਦੇਖਣਾ ਚਾਹੀਦਾ ਨਾ ਵੀ ਕਿਹੜੀ ਗੇਮ ਖੇਲਣੀ ਹੈ। ਕਿਹੜੀ ਨਹੀਂ ਖੇਲਣੀ ਹੈ।
ਹੂੰ ਉਹੀ ਨਾ ਦੇਖ। ਬੱਚਿਆਂ ਨੂੰ ਅਸੀਂ ਦੱਸ ਸਕਦੇ ਹਾਂ। ਬਟ ਜੋ ਵੱਡੇ ਬੱਚੇ ਹਨ ਉਹ ਉਹਨਾਂ ਦਾ ਤਾਂ ਉਹਨਾਂ ਦਾ ਤਾਂ। ਖੁਦ ਦਿਮਾਗ ਹੈ ਨਾ ਉਹ ਖੁਦ ਵੀ ਓਬਜ਼ਰਵ ਕਰ ਸਕਦੇ ਹਨ ਕੀ ਚੀਜ਼ ਸਾਡੇ ਲਈ ਸਾਡੇ ਲਈ। ਗਲਤ ਹੈ ਕੀ ਚੀਜ਼ ਸਾਡੇ ਲਈ ਠੀਕ ਹੈ।
ਹਾਂਜੀ।
ਉਹ ਵੀ ਨੀ ਨਾ ਕਰਦੇ। ਹੁਣ ਦੇਖੋ ਸਪੋਜ ਕਰੋ ਕੋਈ ਅੱਛਾ ਦੋਸਤ ਹੋਏਗਾ, ਓਹ ਅਛੀ ਹੀ ਅੱਛਾ ਹੀ ਗਾਈਡ ਕਰੇਗਾ ਤੁਹਾਨੂੰ ਹੈਨਾ।
ਹਾਂਜੀ।
ਤੇ ਜੋ ਹੁਣ ਕੋਈ ਬੁਰਾ ਦੋਸ਼ ਜਿਦੀ ਜਿਦਾ ਹਾਈ ਸੈਂਸ ਆਫ ਹਊਮਰ ਗਲਤ ਤੇ ਓਹ ਤੇ ਤੁਹਾਨੂੰ ਗ਼ਲਤ ਚੀਜ਼ਾਂ ਹੀ ਦੱਸੇਗਾ।
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਏ।
ਹਾਂਜੀ, ਓਹੀ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਏਹੀ ਸਿਖਾਣਾ ਚਾਹੀਦਾ। ਕਿ ਤੁਸੀਂ ਹਮੇਸ਼ਾ ਏਕ ਅੱਛੇ ਬੰਦੇ ਦੀ ਤਰ੍ਹਾਂ ਬਣਨਾ, ਇੱਕ ਅੱਛਾ ਬੰਦਾ ਬਣਨੈ, ਇੱਕ ਅੱਛੇ ਇਨਸਾਨ ਦੀ ਅ ਗਾਈਡ ਲਾਈਨ ਵਿੱਚ ਚੱਲਣੈ ਨਾ।
ਹਾਂਜੀ।
ਹਾਂਜੀ ਹਾਂਜੀ ਹਾਂਜੀ। ਓਹੀ ਹੁਣ ਕੀ ਕੈ ਸਕਦੇ ਹੋ? ਸੋਸ਼ਲ ਮੀਡੀਆ ਤੋਂ ਵੀ ਬਿਨਾਂ ਹੈ ਨੀ ਕਿਉਂਕਿ ਕਈ ਵਾਰ ਹੁੰਦੈ ਕਿ ਸੋਸ਼ਲ ਮੀਡੀਆ ਤੋਂ ਸਾਨੂੰ ਨਵੀਂ ਤੋਂ ਨਵੀਂ ਚੀਜ਼ਾਂ ਵੀ ਸਿੱਖਣ ਲਈ ਮਿਲਦੀਆ ਨੇ, ਤੇ ਸੋਸ਼ਲ ਮੀਡੀਆ ਨਾਲ ਥੋੜਾ ਸਾਡੇ ਮਤਲਬ ਬੱਚਿਆਂ ਦੇ ਉੱਪਰ ਗ਼ਲਤ ਪ੍ਰਭਾਵ ਵੀ ਪਿਐ।
ਹਾਂਜੀ।
ਹਾਂਜੀ, ਜਿ ਤਰ੍ਹਾਂ ਹੋ ਸਕੇ ਅਸੀਂ ਉਸ ਚੀਜ਼ ਨੂੰ ਖੁਦ ਹੀ ਅਵੋਇਡ ਕਰਵਾ ਸਕਦੇ ਹਾਂ, ਹੋਰ ਹੋਰਾਂ ਨੇ ਤੇ ਕਰਵਾਣਾ ਨੀ ਐ। ਅਸੀਂ ਖੁਦ ਹੀ ਅਪਣੇ ਬੱਚਿਆਂ ਨੂੰ ਕੈ ਸਕਦੇ ਹਾਂ ਮਤਲਬ ਜਿਤਨਾ ਉਨਾਂ ਨੂੰ ਅਸੀਂ ਨਾ ਦਈਏ ਫੋਨ ਟਾਈਮਰ ਰੱਖੀਏ ਕਿ ਇਤਨੇ ਟਾਈਮ ਤੱਕ ਤੁਸੀਂ ਫੋਨ ਚਲਾ ਸਕਦੇ ਹੋ। ਬਟ ਸਾਡੇ ਸਾਮਣੇ ਉਸ ਤੋਂ ਬਾਦ ਤੁਸੀਂ ਫੋਨ ਅਪਣਾ ਪੜੋ ਅਪਣਾ ਖੇਲੋ ਦੂਸ ਦੂਸਰੀ ਗੇਮ ਵਿੱਚ ਵੀ ਧਿਆਨ ਦੋ, ਹੈਨਾ।
ਹਾਂਜੀ ਹਾਂਜੀ।
ਹਾਂਜੀ ਹਾਂਜੀ ਹਾਂਜੀ। ਹੋਰ, ਸਭ ਵਧੀਆ ਵੀਰ ਜੀ?
ਹਾਂਜੀ ਹਾਂਜੀ, ਸਭ ਵਧੀਆ।
ਚਲੋ ਠੀਕ ਹੈ, ਫੇਰ ਤੁਸੀਂ ਕਰਦੇ ਰੇ ਔ ਕੌਲਸ ਵਗੈਰਾ।
ਹਾਂਜੀ, ਕੋਈ ਨੀ ਕਰਾਂਗਾ। ਕੋਈ ਨੀ, ਠੀਕ ਹੈ ਜੀ। ਹਾਂਜੀ ਕੋਈ ਨੀ। ਠੀਕ ਹੈ ਜੀ।